ਹੈਲੋ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ
ਬਸ ਜੀ ਵਧੀਆ ਤੁਸੀ ਸੁਣਾਓ ਤੁਹਾਡੇ ਕੀ ਹਾਲਤ ਨੇ
ਅੱਜ ਬੈਠੇ ਸੀ ਵੇਲੇ ਮੈਂ ਕਿਹਾ ਚਲੋ ਅੱਜ ਬੜਾ ਚਿਰ ਹੋ ਗਿਆ ਗੱਲ ਨ ਹੋਈ ਫੋਨ ਨ ਕਰਨਾ
ਹਾਂ ਤੁਹਾਡਾ ਫੋਨ ਨੀ ਆਇਆ ਬਹੁਤ ਚਿਰ ਤੋਂ ਮੈਂ ਵੀ ਵੇਖ ਵਰੀ ਸੀ ਕਿ ਮੈਂ ਕਿਹਾ ਭੁੱਲ ਗਏ ਉਹ ਸ਼ਾਇਦ
ਨਹੀਂ ਨਹੀਂ ਅਸੀਂ ਤੇ ਨਹੀਂ ਫੁੱਲਦੇ ਖੈਰ ਐਸੀ ਗੱਲ ਤਾਂ ਨਹੀਂ ਹੈਗੀ ਬਸ ਵਕਤ ਸਮੇ ਨਹੀਂ ਮਿਲ ਪਾਉਦਾ ਫੋਨ ਕਰਨ ਦਾ ਉਹ ਅੱਜ ਮੈਂ ਕਿਹਾ
ਸਮੇ ਦੀ ਦਿੱਕਤ ਤੇ ਸਭ ਨੂੰ ਹੈਗੀ ਸਮੇਂ ਤੇ ਬਸ ਦੇਖੋ ਨਿਕਲਦਾ ਹੀ ਰਹਿੰਦਾ ਸਮੇਂ ਨੇ ਕਿਸੇ ਵਾਸਤੇ ਰੁਕਣਾ ਥੋੜੀ ਹੈ
ਹਾਂਾਂ ਉਹੀ ਨਾ ਮੈਂ ਕਿਹਾ ਚਲੋ ਅੱਜ ਬੜਾ ਚਿਰ ਹੋ ਗਿਆ ਫੋਨ ਕਰ ਲਵਾਂ ਹੋਰ ਕੀ ਕਰਦੇ ਪੇ ਸੀ
ਬ ਬੈਠੇ ਹੋਏ ਸੀ ਰੋਟੀ ਪਾਣੀ ਖਾ ਕੇ ਫਿਰ ਬਸ ਹਾਂ ਮੇਰੀ ਨਾ ਉਹ ਬਾਹਰ ਚੱਲ ਰੀ ਹੈ ਭਤੀਜੀ ਨਾ ਘਰ ਚੱਲੀ ਪੜ੍ਹਨ ਵਾਸਤੇ ਹਾਂ ਤੇ ਬਸ ਉਹ ਉਹਦਾ ਤਿਆਰ ਤਿਆਰੀ ਤੇ ਲੱਗੇ ਹੋਏ ਆ ਉਹਨੂੰ ਹੁਣ ਸਾਰੀ ਚੀਜ਼ਾਂ ਚਾਹੀਦੀਆਂ ਬੈਗ ਟੈਚੀ ਹੋਰ ਸਾਰਾ ਖਾਣ ਪੀਣ ਦਾ ਸਮਾਨ ਸਮਾਨ ਇਹ ਸਭ ਹਾਂ
ਅ ਅੱਜ ਕੱਲ ਬੱਚੇ ਨਾ ਬਸ ਇਹੀ ਹੈੈਂ ਬੱਚੇ ਕਹਿੰਦੇ ਨੇ ਅਸੀਂ ਬਾਹਰ ਹੀ ਜਾਈਏ ਅੱਜ ਕੱਲ ਪਤਾ ਨੀ ਕਿਉਂ ਬੜਾ ਹੀ ਬੱਚਿਆਂ ਨੂੰ ਹੋ ਗਿਆ ਵ ਟਰੈਂਡ ਹੀ ਜਿਹਾ ਹੀ ਚੱਲ ਗਿਆ ਕਿ ਬਾਹਰ ਹੀ ਜਾਣਾ ਅ ਜਿੱਦ ਪਕੜ ਲੈਂਦੇ ਨੇ ਬਾਰਾਂ ਹੋਣ ਦੀ ਦੇ ਰ ਬੱਚੇ ਕਹਿਣਗੇ ਬਸ ਜੀ ਸਾਨ ਤੇ ਬਾਹਰ ਹੀ ਪੇਜ ਸੋ ਪਤਾ ਨੀ ਕਿਉਂ ਰਹਿਣਾ ਹੀ ਨੀ ਚਾਹ ਰਹੇ ਆਪਣੇ ਘਰ ਆਪਣੇ ਦੇਸ਼
ਉਹੀ ਮੈਂ ਤੇ ਆਪ ਨੀ ਪ੍ਰੈਫਰ ਕਰਦਾ। ਜ਼ਿਆਦਾ ਕਿ ਬੱਚੇ ਬਾਹਰ ਜਾਣ ਬੱਚੇ ਨਾ ਫੇਰ ਰਾਹ ਭਟਕ ਜਾਂਦੇ ਰਹੇ,
ਦੇਖੋ ਬਾਹਰ ਹੁਣ ਕੋਈ ਬੈਠਾ ਤੇ ਹੋਇਆ ਨੀ ਕੋਈ ਬਾਹਰ ਧਿਆਨ ਰੱਖਣ ਵਾਲਾ, ਉਹ ਦਾ ਬਾਹਰ ਹੁਣ ਜਿਵੇਂ ਦੇ ਲੋਕ ਨੇ ਅਸੀਂ ਕੋਈ ਜਾਣਦੇ ਥੋੜ੍ਹੀ ਹੈਗੇ ਆ, ਕੋਈ ਕਿ ਸਾਰੀ ਦੁਨੀਆਂ ਇੱਕ ਜੈਸੀੇ ਤੇ ਹੁੰਦੀ ਨੀ ਹੈਗੀ। ਅਸੀਂ ਚੰਗੇ ਹਾਂ ਤੇ ਐ ਥੋੜ੍ਹੀ ਹੈ ਕਿ ਸਾਹਮਣੇ ਵਾਲਾ ਵੀ ਚੰਗਾ ਹੋਏ। ਦਿਲ ਤੇ ਬੜਾ ਡਰ-ਡਰ ਲੱਗਦਾ ਹੈ। ਬੜਾ ਬੱਚਿਆਂ ਨੂੰ ਬਾਹਰ ਭੇਜ ਹੋਏ ਪਰ ਬੱਚੇ ਮੰਨਦੇ ਨੀ ਨਾ ਅੱਜ-ਕੱਲ,
ਹਾਂ,
ਪੰਜਾਬ ਵਿੱਚ ਕੀ ਹਾਲ ਹੋਇਆ ਦੇਖੋ ਹੈ ਹੀ ਨਹੀਂ ਸਾਰੇ, ਯੰਗ ਜਨਰੇਸ਼ਨ ਸਭ ਬਾਹਰ ਚਲੀ ਗਈ ਹੈ ਕੋਈ ਖੇਤ-ਖੇਤ, ਖੇਤੀਬਾੜੀ ਕਰਨ ਵਾਲਾ ਨੀ ਲੱਗਦਾ ਕੋਈ, ਕੋਈ ਹੈ ਹੀ ਨਹੀਂ ਸੰਭਾਲਣ ਵਾਲਾ ਬਜ਼ੁਰਗ ਹਾਂ, ਬਜ਼ੁਰਗ ਮਾਂ ਪਿਓ ਘਰ ਬੈਠੇ ਹੋਏ ਨੇ ਇਕੱਲੇ ਕੋਠੀਆਂ ਚ ਬੈਠੇ ਹੋਏ ਨੇ ਬਜ਼ੁਰਗ ਬੱਚੇ ਹੈ ਨੀ ਕੋਲ ਕਿੰਨਾ ਦੁੱਖ ਲੱਗਦਾ ਦੇਖੋ ਕਿੰਨਾ ਸੀ ਥਾਂ ਮਕਾਨ ਬਣਾਉਦੇ ਆਾਂ ਕੋਠੀਆਂ ਬਣਾਦੇ ਆ ਵੀ ਬੱਚਿਆਂ ਨਾਲ ਰਵਾਂਗੇ ਬੱਚਿਆਂ ਦੀ ਰੌਨਕ ਹੋਏਗੀ ਕਾਰ ਚ ਬੱਚੇ ਤੇ ਹੈ ਹੀ ਨਹੀਂ ਕੱਲੇ ਹੀ ਬੈਠੇ ਹੋਏ ਨੇ ਬਜ਼ੁਰਗ ਕੋਠੀਆਂ ਦੇ ਵਿੱਚ
ਹਾਂਮ
ਕੋਠੀਆਂ ਦੇ ਤੇ ਤਾਲੇ ਲੱਗੇ ਪਏ ਨੇ ਸਬਜ਼ ਕੋਠੀਆਂ ਤੇ ਕੋਈ ਹੈ ਹੀ ਨਹੀਂ ਕੋਠੀਆਂ ਚ ਰਹਿਣ ਵਾਲੇ ਪੰਜਾਬ ਵਿੱਚ
ਹੂੰ, ਸਹੀ ਕਹਿ ਰਹੇ ਹੋ। ਸਹੀ ਕਹਿ ਰਹੇ ਹੋ ਤੇ ਤੁਸੀਂ, ਅੱਜ-ਕੱਲ ਦੇ, ਟਰੈਂਡ ਬਣ ਗਿਆ ਬਾਹਰ ਜਾਣ ਦਾ ਨਾ, ਇਹ ਜਾ ਰਿਹਾ ਮੈਂ ਵੀ ਜਾਣਾ, ਇਹ ਜਾ ਰਿਹਾ ਮੈਂ ਵੀ ਜਾਣਾ, ਬਸ ਇਹੀ ਟ੍ਰੈਂਡ ਬਣ ਗਿਆ।
ਹਾਂ, ਬਾਹਰ ਭਾਵੇ ਧੱਕੇ ਖਾਂਦੇ ਪਏ ਹੋਣ ਉੱਥੇ ਕੁਛ ਹੈ ਥੋੜੀ ਏ ਬਾਹਰ।
ਹਾਂ ਉਹੀ ਬਸ ਤੇ ਹੁਣ ਬੱਚਿਆਂ ਨੂੰ ਹੁਣ ਸਮਝਾ ਹੀ ਨਾ ਸਕਦੇ, ਹੁਣ ਜਿੰਨਾ ਕੋਲ ਪੈਸਾ ਨਹੀਂ ਹੈਗਾ ਇੱਥੇ, ਉਹੀ ਜਾਂਦੇ ਪਏ ਨੇ ਮੋਸਟਲੀ ਤੇ ਬਾਹਰ ਕਹ ਫੇਰ ਇੱਥੇ ਵੀ ਕੀ ਕਰਨ ਦੇਖੋ ਪੜ੍ਹਾਈ ਤੇ ਹੁਣ ਕਰਨੀ ਏ, ਪੜ੍ਹਾਈ ਲਿਖ, ਦਿਖਾਈ ਤੇ ਹੁਣ ਦੇਖੋ ਕਰਨੀ ਹੈਗੀ ਏ, ਹੁਣ ਬੈਟਰ ਫੈਸੀਲਿਟੀਜ ਵੀ ਮਿਲਦੀਆਂ। ਬਾਹਰ ਬੈਸਟ ਕੈਰੀਅਰ ਆਪਸ਼ਨ ਵੀ ਹੁੰਦੇ ਨੇ, ਹੁਣ ਜਿੱਥੇ ਪੜਦੇ ਪਏ ਆ ਸੀ, ਜਿਵੇਂ ਆਪਣੇ ਸ਼ਹਿਰ ਵਿੱਚ ਹੁਣ ਉੱਥੇ ਬੱਚਿਆਂ ਦੇ ਮਨਪਸੰਦ ਕੋਰਸਿਸ ਨਹੀਂ ਹੁੰਦੇ, ਬੱਚੇ ਤਾਂ ਬਾਹਰ ਜਾਂਦੇ ਨੇ। ਕਿ ਮੇਨ ਉਹਨਾਂ ਨੇ ਜੋ ਕਰਨਾ, ਉਹ ਆਪਣੇ ਸ਼ਹਿਰ ਵਿੱਚ ਨਹੀਂ ਹੈਗਾ।
ਨਹੀਂ ਐਸੀ ਗੱਲ ਤੇ ਨਹੀਂ ਹੈਗੀ ਦੇਖੋ ਹੁਣ ਜਿੰਨਾਂ ਕੋਲ ਜਿਹਨਾਂ ਕੋਲ ਤੇ ਪੈਸਾ ਹੈ ਉਹ ਤੇ ਚਲੇ ਜਾਣਗੇ, ਫੇਰ ਇਹ ਵੀ ਤਾਂ ਗੱਲ ਗ਼ਲਤ ਹੈਗਾ ਨਾ। ਕਿ ਆਪਣੀ ਜ਼ਮੀਨਾਂ ਵੇਚ ਕੇ ਤੁਸੀਂ ਬੱਚਿਆਂ ਨੂੰ ਬਾਹਰ ਭੇਜਦੇ ਪਏ ਔ, ਆਪਣੇ ਮਕਾਨ ਵੇਚ ਕੇ ਬੱਚਿਆਂ ਨੂੰ ਬਾਹਰ ਭੇਜਦੇ
ਨਹੀਂ ਇਹ ਤੇ ਗੱਲ
ਫਿਰ ਕਰਜ਼ੇ ਬੈਂਕਾਂ ਤੇ ਇੰਨੇ-ਇੰਨੇ ਕਰਜ਼ੇ ਲੈ ਕੇ ਤੁਸੀਂ ਬੱਚਿਆਂ ਨੂੰ ਬਾਹਰ ਭੇਜਦੇ ਔ। ਔਰ ਬਾਹਰ ਜਾ ਕੇ ਅਗਰ ਬੱਚਾ ਸਾਨੂੰ ਨਾ ਪੁੱਛੇ ਤੇ ਫੇਰ ਮਾਂ ਪਿਓ ਤੇ ਮਰ ਗਏ ਨਾ ਫਿਰ। ਕਰਜ਼ੇ ਲਾਦੇ-ਲਾਦੇ ਸਾਰੀ ਉਮਰ, ਇਹ ਕਿੰਨੀ ਗ਼ਲਤ ਗੱਲ ਐ ਭਈ ਥੋੜ੍ਹੀ ਹੈਗੀ ਏ ਫ਼ਿਰ ਤੇ ਮੈਨੂੰ ਤੇ ਬਿਲਕੁਲ ਨੀ ਪਸੰਦ ਹੈ। ਤੁਸੀਂ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਬਾਹਰ ਭੇਜਦੇ ਪਏ ਔ। ਤੇ ਇਹੀ ਜ਼ਮੀਨ ਤੁਹਾਨੂੰ ਇੱਥੇ ਨੀ ਫਾਇਦਾ ਦੇ ਸਕ ਇਹ ਜ਼ਮੀਨ ਤੇ ਤੁਸੀਂ ਕੰਮ ਕਾਰਖਾਨਾ ਲਗਾ ਕੇ ਦੇ ਦੋ ਆਪਣੇ ਬੱਚੇ ਨੂੰ। ਓਨੇ ਪੈਸੇ ਜਿੰਨੇ ਪੈਸੇ ਤੁਸੀਂ ਬਾਹਰ ਭੇਜਣ ਤੇ ਲਾ ਰਹੇ ਹੋ, ਓਨੇ ਪੈਸੇ ਦਾ ਉਹਨੂੰ ਬਿਜਨਸ ਖੋਲ ਦੋ, ਆਪਣੇ ਦੇਸ਼ ਵਿੱਚ।
ਹੂੰ, ਬਿਲਕੁਲ ਹਾਂ ਬਸ ਫੇਰ ਉਹ ਚੱਲਣ ਨਾ ਚੱਲਣ ਤੇ ਰਹਿ ਜਾਂਦਾ ਨਾ। ਕਿਉਂਕਿ ਸ਼ੁਰੂ ਤੋਂ ਸ਼ੁਰੂ ਤੋਂ ਚੱਲੋ ਹਾਂ, ਮਿਹਨਤ ਤੇ ਦੇਖੋ ਕਰਨੀ ਪੈਂਦੀ ਪਰ ਫੇਰ ਸ਼ੁਰੂ ਤੋਂ ਕਰੋ ਪੈਸਾ ਲਾਉ ਪੈਸਾ ਲਾਉ ਫੇਰ ਉਹ ਨਾ ਚੱਲੇ ਤੇ ਬਸ ਫੇਰ ਉਹ ਦਿੱਕਤ ਵਾਲੀ ਗੱਲ ਹੈ ਨਾ।
ਬਾਹਰ ਜਾ ਕੇ ਵੀ ਤੁਹਾਨੂੰ ਕੋਈ ਜਾਂਦੇ ਥੋੜ੍ਹੀ ਪੈਸਾ ਮਿਲ ਜਾਏਗਾ, ਦਿਨ ਰਾਤ ਸ਼ਿਫਟਾਂ ਕਰਦੇ ਆ ਰੋਟੀ ਦਾ ਨੀ ਪਤਾ ਹੁੰਦਾ। ਇੱਥੇ ਤੇ ਮੰਮੀ ਆ ਮੰਮੀ, ਪਾਣੀ ਦਾ ਗਲਾਸ ਵੀ ਨਹੀਂ, ਮੰਮੀ ਪਾਣੀ ਦੇ ਦੋ ਮੰਮੀ ਚਾਹ ਦੇ ਦੋ। ਇਹ ਮੈਂ ਕਹਿੰਦੀ ਆ ਕਦੀ ਰਸੋਈ ਦੀ ਸ਼ਕਲਾਂ ਨੀ ਵੇਖੀਆਂ ਹੁੰਦੀਆਂ ਬੱਚਿਆਂ ਨੇ, ਉੱਥੇ ਜਾ ਕੇ ਤੁਸੀਂ ਦੇਖੋ। ਟੋਇਲੇਟ ਤੱਕ ਸਾਫ਼ ਕਰਦੇ ਪਏ ਨੇ ਬੱਚੇ। ਕਿੰਨਾ ਕੰਮ ਕਰ ਰਹੇ ਨੇ, ਦਿਨ ਰਾਤ ਸੋਣ ਨੂੰ ਨੀ ਮਿਲ ਰਿਹਾ ਬੱਚਿਆਂ ਨੂੰ। ਸਭ ਮੈ ਤੇ ਇਕ ਧਰਮ ਹੀ ਬਣਿਆ ਦਾ, ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾ ਕੇ ਕੋਈ ਸੁੱਖ ਥੋੜ੍ਹੀ ਹੈਗਾ ਏ ਕੋਈ, ਇਹ ਤੇ ਇੱਕ ਗਲਤ ਗਲਤ ਫਹਿਮੀ ਹੋ ਰਹੀ ਹੋ ਰਹੀ ਏ ਲੋਕਾਂ ਨੂੰ ਅੱਜ ਕੱਲ, ਜੋ ਆਪਣੇ ਦੇਸ਼ ਵਿੱਚ ਨਾ ਉੱਥੇ ਤੁਸੀਂ ਦੇਖੋ ਰੋਟੀ ਖਾਣ ਨੂੰ ਤਰਸ ਰਹੇ ਨੇ ਬੱਚੇ ਆਪਣੇ। ਸੋਚ ਹੋਏ ਇੱਕ ਬੱਚਾ ਕਾਮਯਾਬ ਹੋਜਏਗਾ। ਚਲੋ ਅਸੀਂ ਉਹ ਬੜੀ ਅੱਛੀ ਗੱਲ ਹੈ। ਅਸੀਂ ਮੰਨੇ ਹਾਂ ਅਸੀਂ ਗੱਲ ਨੀ ਹੈ ਕਿ ਸਭ ਦੇ ਨਾਲ ਹੀ ਐਵੇਂ ਹੋ ਰਿਹਾ। ਸੌਚ ਓ ਦਸ ਪਰਸੈਂਟ ਬੱਚੇ ਕਾਮਯਾਬ ਵੀ ਹੋ ਰਹੇ ਨੇ ਐਸੀ ਗੱਲ ਨੀ ਹੈ। ਪਰ ਜਿਹੜੇ ਏਟੀ ਪਰਸੈਂਟ ਇਹਦਾ ਮੈਂ ਦੇਖ ਨੀ ਆ ਕੋਈ ਅੱਛਾ ਫਿਊਚਰ ਨਹੀਂ ਹੈਗਾ ਓਨਾ ਦਾ ਵੀ ਬਾਹਰ ਜਾਕੇ ਇੱਥੇ ਮਾਂ ਪਿਓ ਰੁਲ ਗਏ ਉੱਥੇ ਆਪ ਰੁਲ ਗਏ ਕੀ ਫਾਇਦਾ ਹੋਇਆ
ਹ ਬਾਕੀ ਵੈਸੇ ਤਾਂ ਵਾਪਸੀ ਆ ਜਾਂਦੇ ਨੇ
ਆ ਜਾਣ ਤੇ ਖਰੀ ਗੱਲ ਏ ਹੋਰ ਇਸ ਤੋਂ ਵਧੀਆ ਗੱਲ
ਹੋਰ ਜਬ ਉੱਥੇ ਕੁਛ ਜਬ ਨਹੀਂ ਹੋਏਗਾ ਉੱਥੇ ਕੁਛ ਤੇ ਵਾਪ ਸੀ ਆਉਣਗੇ
ਹਮ ਹੋਰ ਕੀ ਕਰਨਾ ਆਪਣੇ ਦੇਸ਼ ਵੀ ਸਭ ਕੁਛ ਹੈਗਾ ਏ ਮਿਹਨਤ ਕਰੋ ਸਭ ਕੁਛ ਮਿਲੇਗਾ।
ਹੋਰ ਅਸੀਂ ਵੀ ਇਹੀ ਕਹਿਨੇ ਆ।
ਮਿਹਨਤ-ਮਿਹਨਤ ਥੋੜ੍ਹੀ ਕਿ ਜਾਂਦੀ ਕਿਸੇ ਦੀ ਬੇਕਾਰ।
ਹਾਂ ਬਸ ਹਰ ਚੀਜ਼ ਨੂੰ ਵੇਖੋ ਟਾਈਮ ਤੇ ਲੱਗਦਾ ਹੀ ਹੈ। ਕਿਸੇ ਨੂੰ ਜਿਆਦਾ ਲੱਗ ਜਾਂਦਾ ਹੈ ਕਿਸੇ ਨੂੰ ਘੱਟ। ਲੱਗ ਜਾਂਦਾ ਹੈ ਫੇਿਰ ਥੋੜਾ ਲੱਕ ਵੀ ਹੁੰਦਾ ਹੈ। ਬੰਦੇ
ਹਾਂ। ਸਹੀ ਕਹਿ ਰਹੇ ਹੋ ਲੱਕ ਵੀ ਚਾਹੀਦਾ ਹੈ
ਲੱਕ ਹੁੰਦਾ ਹੈ। ਬੰਦੇ ਦਾ ਨਾ ਆਪਣਾ ਕਈਆਂ ਨੂੰ ਹੁੰਦਾ ਹੈ ਕਿ ਦਸ-ਦਸ ਵੀਹ-ਵੀਹ ਸਾਲ ਲ ਲੱਗ ਜਾਂਦੇ ਨੇ ਤੇ ਕਈਆਂ ਨੂੰ ਦੋ-ਤਿੰਨ ਸਾਲ ਵੀ ਨੀ ਲੱਗਦੇ।
ਸਹੀ ਕਹਿ ਰਹੇ ਹੋ ਸਭ ਤੋਂ ਵੱਡੀ ਗੱਲ ਲੱਕਦੀ ਵੀ ਹ
ਹੂੰ। ਕੋਈ ਨਾ ਬਸ ਫੇਿਰ।
ਕਈ ਬੱਚਿਆਂ ਦੀ ਕਿਸਮਤ ਚੰਗੀ ਹੁੰਦੀ ਏ। ਸਹੀ ਟਾਈਮ ਤੇ ਸਹੀ ਜਗ੍ਹਾ ਉਹਨਾਂ ਨੂੰ ਮਿਲ ਜਾਂਦਾ ਕੰਮ।
ਕੂਲ ਤੇ ਦੇਖੋ ਹਰ ਕੋਈ ਹੁੰਂਦਾ ਇੱਕ ਨਾ ਇੱਕ ਟਾਈਮ ਤੇ ਜਾ ਕੇ
ਹਾਂ ਤੇ ਕਿਸਮਤ ਦੀ ਗੱਲ ਏ। ਕਈਆਂ ਦੀ ਕਿਸਮਤ ਤੇ ਇੰਨੀ ਅੱਛੀ ਵੀ ਨਹੀਂ ਹੁੰਦੀ ਹੈਗੀ। ਕਈ ਸਾਰੀ ਉਮਰ ਸਟਰਗਲ ਹੀ ਕਰ
ਹਾਂ। ਓਹੀ ਨਾ ਬੱਚੇ ਨਾ ਫੇਰ ਇਹ ਚੀਜ਼ਾਂ ਨੂੰ ਲੈ ਕੇ ਟ੍ਰੇਸ ਵਿੱਚ ਚਲੇ ਜਾਂਦੇ ਨੇ ਕਿ ਅਸੀਂ ਕੁਛ ਕੀਤਾ ਨੀ ਹੈਗਾ, ਅਸੀਂ ਪੜ੍ਹੇ-ਲਿਖੇ ਹਾਂ, ਸਾਨੂੰ ਜੋਬ ਨੀ ਮਿਲੀ। ਸਾਡੇ ਇੱਥੇ ਜੋਬਸ ਵੀ ਤੇ ਨਹੀਂ ਮਿਲਦੀਆਂ ਅੱਛੀ।
ਜੋਬ ਹੈ ਉਹ ਤੇ ਹੈ ਨੌਕਰੀਆਂ ਦੀ ਤੇ ਕਮੀ ਇੱਥੇ ਹੈਹੀ। ਇਹਸਤੇ ਕੋਈ ਸ਼ੱਕ ਨਹੀਂ ਹੈ ਪਰ ਇਹਨਾ
ਹੂੰਦੇ ਨੇ ਡਿਪ੍ਰੈਸ਼ਨ ਹੋ ਜਾਂਦਾ ਬੱਚਿਆਂ ਨੂੰ।
ਉਹੀ ਨਾ ਬੱਚੇ ਪੜ੍ਹ-ਲਿਖ ਜਾਂਦੇ ਆ ਨਾ ਤੇ ਫੇਿਰ ਖੇਤੀਬਾੜੀ ਦਾ ਕੰਮ ਕਰਨ ਚ ਆਪਣੀ ਛਾਨ ਨੂੰ ਘੱਟ
ਹਾਂ। ਬਸ ਉਹੀ ਗੱਲ ਹੈਗੀ ਏ ਤਾਂ ਇਹ ਬੱਚੇ ਅੱਜ-ਕੱਲ ਬਾਹਰ ਪੜ੍ਹ-ਲਿਖ ਕੇ ਬਾਹਰ ਦੇ ਈ ਹੋ ਜਾਂਦੇ ਨੇ।
ਹਾਂ। ਉਹੀ ਨਾ ਬਸ ਇਹੁੰਦਾ ਬੱਚਿਆਂ ਨੂੰ ਸ਼ਾਨ-ਛੋਪਤ ਦੀ ਜ਼ਿੰਦਗੀ ਸਾਨੂੰ ਜਲਦੀ-ਤੋਂ-ਜਲਦੀ ਮਿਲ ਜਾਏ ਜਲਦੀ ਤਾਂ ਦੇਖੋ ਕੁੱਛ ਵੀ ਨੀ ਮਿਲਦਾ ਜੀਵਨ ਵਿੱਚ। ਕੁਛ ਵੀ ਕੰਮ ਕਰਾਂਗੇ ਅਸੀਂ ਮਿਹਨਤ ਕਰਾਂਗੇ ਉਹਨੂੰ ਹਾਸਿਲ ਕਰਨਾ ਪਏਗਾ ਪਰ ਅੱਜ-ਕੱਲ੍ਹ ਦੀ ਜਨਰੇਸ਼ਨ ਕਹਿੰਦੀ ਹੈ ਸਾਨੂੰ ਜਲਦੀ-ਤੋਂ-ਜਲਦੀ ਰਿਜ਼ਲਟ ਮਿਲ ਜਾਏ। ਜਲਦੀ-ਤੋਂ-ਜਲਦੀ ਅਸੀਂ
ਪੇਸ਼ਂਸ ਨੀ ਹੈਗਾ ਨਾ ਅੱਜ-ਕੱਲ ਬੱਚਿਆਂ ਚ ਪੇਸ਼ੰਸ ਲੈਵਲ ਬੜਾ ਘੱਟ ਗਿਆ।
ਕਹਿੰਦੇ ਨਾ ਅਸੀਂ ਅਮੀਰ ਹੋ ਜਾਈਏ ਜਲਦੀ-ਤੋਂ-ਜਲਦੀ ਸਾਡੇ ਕੋਲ ਪੈਸਾ ਆ ਜਾਏ। ਇਸ ਵਾਸਤੇ ਉਹ ਕਹਿੰਦੇ ਨੇ ਬਾਹਰ ਜਾਵਾਂਗੇ ਪਤਾ ਨੀ ਬਾਹਰ ਤੇ ਬੜਾ ਹੀ ਪੈਸਾ ਹੈ ਅਸੀ ਜਲਦੀ ਅਮੀਰ
ਹਾਂ, ਪੇਸ਼ੈਂਸ ਲੈਵਲ ਮੌਕ ਗਿਆ ਬੱਚਿਆ ਚ।
ਹਾਂ, ਇਸ ਵਾਸਤੇ ਬੱਚੇ ਜ਼ਿਆਦਾ ਬਾਹਰ ਜਾਣਾ ਚਾਹੁੰਦੇ ਨੇ ਕਿਉਂਕਿ ਅੱਜ-ਕੱਲ੍ਹ ਦੀ ਜਨਰੇਸ਼ਨ ਮਿਹਨਤ ਨਹੀਂ ਕਰਨਾ ਚਾਹੁੰਦੀ। ਕਹਿੰਦੀ ਆ, ਜਲਦੀ ਤੋਂ ਜਲਦੀ ਅਮੀਰ ਹੋ ਜਾਈਏ ਬਸ ਅਸੀ ਪੈਸਾ ਆ ਜਾਏ ਸਾਡੇ ਕੋਲ। ਹ
ਉਹੀ ਬਸ, ਹੋਰ ਸੁਣਾਓ ਘਰ ਸਭ ਠੀਕ।
ਹਾਂ, ਬਸ ਸਭ ਵਧੀਆ ਜੀ ਹੋਰ ਕਰੋ ਤੁਸੀਂ ਵੀ ਤਿਆਰੀ ਆਪਣੇ
ਹਾਂ, ਬਸ ਹਾਂ, ਹਾਂਜੀ-ਹਾਂਜੀ, ਬਸ ਮਗਰ ਪਈ ਹਾਂ, ਸ਼ੋਪਿੰਗ ਕਰਕੇ ਆਏ ਸੀ ਬਸ। ਉਹਨਾਂ ਦੇ ਬੈਗ ਵਗੈਰਾ ਪੈਕ ਕਰਨ ਲੱਗੇ ਆ, ਤੇ ਬਸ ਫਿਰ ਹਾਂ ਹੋਰ ਰੋਟੀ ਖਾ ਲਈ।
ਹਾਂਜੀ- ਹਾਂਜੀ ਰੋਟੀ ਖਾ ਲਈ ਸਭ ਹੋ ਗਿਆ ।
ਕੀ ਖਾਇਆ ਸੀ?
ਬਸ ਅੱਜ ਉਹ ਅਸੀ ਮਿਸੇ ਪ੍ਰਸ਼ਾਦੇ ਬਣਦੇ ਨੇ, ਅੱਜ ਦੇ ਦਿਨ ਸਾਡੇ।
ਅੱਛਾ- ਅੱਛਾ- ਅੱਛਾ -ਅੱਛਾ ਹਾਂ, ਅੱਛਾ- ਅੱਛਾ- ਅੱਛਾ। ਚਲੋ ਵਧੀਆ ਜੀ। ਚਲੋ ਫੇਰ ਠੀਕ ਹੈ, ਜੀ ਸਤਿ ਸ਼੍ਰੀ ਅਕਾਲ।